ਹੈਲੋ।
ਹੈਲੋ
ਹਾਂਜੀ ਸਸ਼
ਹਾਂਜੀ, ਸਸ ਸ੍ਰੀ ਕਾਲ ਜੀ।
ਹੋਰ ਕੀ ਹਾਲ ਨੇ?
ਹਾਂਜੀ, ਠੀਕ ਏ।
ਹਾਂ, ਹੋਰ ਕੀ ਕਰ ਰਹੇ ਸੀ?
ਕੁਛ ਵੀ ਨਹੀਂ ਬਸ, ਬੈਠੇ ਹੋਏ ਸੀ।
ਵਾਜ਼ ਬੜੀ ਘੱਟ ਆਂਦੀ ਪ ਤੁਹਾਡੀ?
ਹਾਂਜੀ, ਬੈਠੇ ਹੋਏ ਸੀ ਬਸ।
ਅੱਛਾ, ਅੱਛਾ, ਹੋਰ ਰੋਟੀ ਵਗੈਰਾ ਖਾ ਲਈ?
ਖਾਲੀ ਅੱਸੀ।
ਹੋਰ ਕੀ ਬਨਾਇਆ ਸੀ?
ਅਸੀਂ ਬਣਾਏ ਸੀ ਅੱਜ ਬਣਾਏ ਸੀ ਸਾਵੀ ਤੋਰੀ।
ਅੱਛਾ ਸਾਵੀ ਤੋਰੀਆਂ ਵ ਤੋਰੀਆਂ ਸਵਾਦ ਲੱਗਦੀਆਂ
ਸਵਾਦ ਲੱਗਦੀ ਬੜੀ ਸਵਾਦ ਬਨੀ ਅੰਬੀ ਪਾ ਕੇ ਬਨਾਈ ਮੈਂ
ਅੱਛਾ ਅੰਬੀ ਪਾ ਕੇ ਬਣਾਂਦੇ ਹੋ ਤੁਸੀਂ ਮੈਂ ਵੀ ਅੰਬੀ ਪਾ ਕੇ ਬਨਾਨੀ ਆ ਬਹੁਤ ਸਵਾਦ ਬਨ
ਹਾਂ ਬੜੀ ਸਵਾਦ ਬਣਨੀ
ਹਾਂ
ਨਾਲ ਚਾਵਲ ਵੀ ਬਨਾਏ ਪਿਆਜ਼ ਪਊਜ਼ ਪਾ ਕੇ
ਹਾਂ ਚਾਵਲ ਵੀ ਸਵਾਦ ਲੱਗਦੇ ਨੇ ਹਾਂ ਚਾਵਲ ਵੀ ਸਵਾਦ ਲੱਗਦੇ ਤਨੇ ਨਾਲ
ਹੋਰ ਬੱਚੇ ਗਏ ਨੇ ਅਪਨੀ ਜੋਬ ਤੇ
ਅੱਛਾ ਅੱਛਾ ਹਾਂ ਉਹੀ ਤੁਹਾਡੇ ਬੱਚੇ ਤੇ ਵੱਡੇ ਹੋ ਗਏ ਨੇ, ਕੰਮ ਕਾਰ ਵਾਲੇ ਵਧੀਆ ਹੈ ਅਪਨਾ ਕੰਮ ਕਰਦੇ ਪਏ ਨੇ, ਹਾਂ, ਹੋਰ ਮੈਂ ਅ ਆਈ ਸੀ ਤੁਹਾਡੇ ਘਰ ਪਿੱਛੇ ਅਹ ਤੁਸੀਂ ਅਚਾਰ ਬੜੇ ਵਧੀਆ ਵਧੀਆ ਪਾਏ ਹੋਏ ਸੀਗੇ
ਅੱਛਾ ਅੱਛਾ
ਹਾਂ ਤੇ ਤੁਸੀਂ ਉਹ ਅਚਾਰ ਦਾ ਮੈਨੂੰ ਦੱਸੋ ਜਰਾ ਉਹ ਲਸਨ ਵਾਲਾ ਤੇ ਬਹੁਤ ਈ ਸਵਾਦ ਸੀ ਹਾਂ, ਉਹ ਲਸਨ ਵਾਲਾ ਅਚਾਰ ਦੱਸੋ ਤੁਸੀਂ ਕਿਵੇਂ ਪਾਂਦੇ ੳ
ਅੱਛਾ, ਲਸਨ ਨੂੰ ਨਾ ਛਿੱਲ ਲੈਨਾ ਏਂ, ਅਸੀਂ ਨਾ ਲਸਨ ਸਬਜ਼ੀ ਚ ਪਾਨ ਆਸਤੇ ਪਾਣੀ ਚ ਪਾਂਦੇ ਆ ਨਾ ਤੇ ਅਚਾਰ ਵਾਸਤੇ ਨਾ ਲਸਨ ਪਾਨੀ ਚ ਨੀ ਪਾਈ ਦਾ ਉਹ ਇੰਝੇ ਹੀ ਸੁੱਕਾ ਈ ਛਿੱਲੋ ਲਸਨ ਨੂੰ
ਅੱਛਾ
ਹਾਂ, ਤੇ ਉਹ ਬਸ ਕਿਉਂਕਿ ਲਸਨ ਗਿੱਲਾ ਨਹੀਂ ਹੋਨਾ ਚਾਹੀਦਾ ਫਿਰ ਨਾ ਖ਼ਰਾਬ
ਹਾਂ ਉਹ ਪਾਣੀ ਨਹੀਂ ਰਹਿਣਾ ਚਾਹੀਦਾ ਨਾ ਸੁੱਕਾ ਰਹਿਣਾ ਚਾਹੀਦਾ
ਹਾਂ ਸੁੱਕਾ ਰਹਿਣਾ ਚਾਹੀਦਾ ਹੈ ਤੇ ਫੇਿਰ ਲਸਣ ਨੂੰ ਨਾ ਅਸੀਂ ਤੇਲ ਚ ਤਲ ਲੈਂਦੇ ਹਾਂ ਪਹਿਲੇ
ਅੱਛਾ ਪਰ ਇੱਕ ਗੱਲ ਦੱਸੋ ਜਿਵੇਂ ਅਸੀਂ ਲਸਣ ਛਿੱਲਦੇ ਹਾਂ ਤੇ ਪਾਣੀ ਚ ਰੱਖ ਕੇ ਛਿੱਲਦੇ ਹਾਂ
ਹਾਂ
ਪਾਣੀ ਚ ਥੋੜਾ ਭਿਗੋ ਲੈਂਦੇ ਆਾਂ ਤੇ ਫੇਰ ਉਹ ਉਹ ਬੰਦਾ ਕੀ ਕਰਨਾ ਫੇਰ ਉਹ ਤਾਂ ਵੀ ਤੇ ਪਾਣੀੀ ਰਹਿ ਜਾਂਦਾ ਹੋਏਗਾ
ਨਹੀਂ ਨਹੀਂ ਅਸੀਂ ਭਿਗੋਂਦੇ ਨਹੀਂ ਇੰਝ ਹੀ ਛਿਲਦੇ ਹਾਂ ਅਸੀਂ ਤੇ
ਅੱਛਾ ਇੰਝੀ ਛਿੱਲਣ ਐਵੇਂ ਤੇ ਛਿੱਲਿਆ ਨੀ ਜਾਂਦਾ ਮੇਰੇ ਕੋਲੋਂ
ਨਹੀਂ ਚਾਕੂ ਨਾਲ ਛਿੱਲਿਆ ਜਾਂਦਾ ਹੈ
ਅੱਛਾ
ਹਾਂ ਚਾਕੂ ਨਾ ਛਿਲੋਂ
ਹੈਲੋ
ਹੈਲੋ
ਹੈਲੋ
ਹਾਂਜੀ
ਹਾਂਜੀ ਤੁਹਾਡੀ ਆਵਾਜ਼ ਬੜੀ ਘੱਟ ਆਉਂਦੀ ਪਈਏ
ਅੱਛਾ ਮੈਂ ਤੇ ਬੜੀ ਤੇਜ਼ ਬੋਲਦੀ ਪਈ ਹਾਂ
ਹਾਂ ਫੇਰ ਕੀ ਕਰਦੇ ਹੋ ਤੁਸੀਂ
ਹਾਂ ਬਸ ਤ ਲਸਣ ਨੂੰ ਨਾ ਤੇਲ ਵਿੱਚੋਂ ਤਲ ਤਲ ਲੈਣਾ ਹੈ ਗੋਲਡਨ ਗੋਲਡਨ ਹੋ ਜਾਏ ਜ਼ਰਾ
ਤੇ ਫੇਰ ਉਹਨੂੰ ਕੱਢ ਲੈਣਾ ਅਲੱਗ ਤੋਂ ਤੇ ਅਗਰ ਤੁਸੀਂ ਇੱਧਰ ਕੋਈ ਪਾਉਣਾ ਅਤੇ ਅਦਰਕ ਵੀ ਐਂ ਜੀ ਕਰ ਲਉ ਵਿੱਚ ਨਾਲ ਅਗਰ ਅਦਰਕ ਪਾਉਣਾ ਹੈ ਤੇ ਹਾਂ ਤੇ ਫੇਰ ਨਾ ਜਿਸ ਤਰ੍ਹਾਂ ਮਸਾਲੇ ਹੁੰਦੇ ਨੇ ਰਾਈ ਪਾਣੀ ਏ
ਅੱਛਾ ਤੇ ਚੀਜ਼ਾਂ ਪਾਉਣ ਦਾ ਕੋਈ ਹਿਸਾਬ ਹੈਗਾ ਕੋਈ ਰੇਸ਼ੀਓ ਹੈਗਾ ਜਾਂ ਫਿਰ ਅੰਦਾਜ਼ੇ ਨਾਲ
ਨਹੀਂ ਮੈਂ ਤੇ ਅੰਦਾਜ਼ੇ ਨਾਲ ਹੀ ਪਾ ਲੈਂਦੀ ਹ ਇੰਝੇ ਹਾਂ
ਇਹ ਵੀ ਠੀਕ ਹੈ
ਹਾਂ
ਹਾਂਜੀ ਤੇ ਹੋਰ ਤੁਸੀਂ ਉਹ ਵਾਲਾ ਅਚਾਰ ਵੀ ਬੜਾ ਸਵਾਦ ਪਾਇਆ ਦਾ ਸੀ ਅੰਮੀਆਂ ਦਾ
ਅੱਛਾ ਅੰਬੀਆਂ ਦਾ ਵੀ ਬਸ ਇੰਝੇ ਜ ਜਿਸ ਜਿਸ ਤਰ੍ਹਾਂ ਦੀਆਂ ਕੱਟਨੀਆਂ ਕੱਟ ਲਓ ਮੈਂ ਹਿੰਗ ਵਾਲਾ ਵੀ ਪਾਉਂਦੀ ਹ ਉਹ ਤੇ ਉੱਤੋਂ ਗੁੱਦਾ ਕੱਟ ਕੇ ਪਾਉਂਦੀ ਆ ਅੰਬੀ ਅਹਿੰਗ ਵਾਲਾ ਤੇ
ਅੱਛਾ
ਹਾਂ ਤੇ ਇੱਕ ਫਾੜੀਆਂ ਵਾਲਾ ਕਰਨੇ ਆ ਉਹ ਜਿਹੜਾ ਟੋਕੇ ਨਾਲ
ਹਾਂ ਹਾਂ ਉਹ ਵੀ ਹਾਂ ਉ ਓਹੀ ਵਾਲਾ ਦੱਸੋ ਜ਼ਿਆਦਾ ਸਵਾਦ ਲੱਗਦਾ
ਹਾਂ ਉਹ ਗਿਟਕ ਵਾਲਾ ਹੁੰਦਾ ਨਾ ਗਿਟਕ ਨਾਲ ਪੈਂਦੀ ਉਹਦੇ
ਉਹ ਵਾਲਾ ਦੱਸੋ ਮੈਨੂੰ ਕਿਵੇਂ ਬਣਾਉਂਦੇ ਹੋ
ਹਾਂ ਉਹ ਵਾਲਾ ਨਾ ਅਸੀਂ ਉਹ ਅ ਅੰਬੀਆਂ ਨੂੰ ਵੀ ਪਾਣੀ ਨਹੀਂ ਹੋਣਾ ਚਾਹੀਦਾ ਅਸੀਂ ਤੇ ਧੋ ਧੂ ਕੇ ਪੂੰਜ ਲੈਂਦੇ ਹਾਂ ਜਾਂ ਪੱਖੇ ਥੱਲੇ ਰੱਖ ਦਿੰਦੇ ਹਾਂ ਸੁੱਕ ਜਾਂਦੀਆਂ ਨੇ ਆਪੇ ਈ
ਹਾਂ ਉਹਨੂੰ ਧੁੱਪ ਲਗਵਾ ਲੋ ਧੁੱਪ ਲਵਾ ਲੋ ਥੋੜੀ ਜਿਹੀ
ਧੁੱਪ ਲਗਵਾਉਂਦੇ ਹਾਂ ਅਸੀਂ ਇਹ ਧੁੱਪ ਵੀ ਜਿਆਦਾ ਨਹੀਂ। ਅ ਦੇਖੋ ਕਿ ਅੱਜ ਕੱਲ ਧੁੱਪਾਂ ਤੇ ਬੜੀਆਂ ਤੇਜ਼ ਹੁੰਦੀਆਂ ਨਾ। ਥੋੜ੍ਹੀ ਦੇਰ ਇੱਕ ਘੰਟਾ ਰੱਖ ਦਿਉ ਅਤੇ ਸਹੀ ਹੋ ਜਾਂਦੇ ਨੇ।
ਹਾਂਜੀ
ਉਹਨੂੰ ਇਸ ਅੰਬੀਆਂ ਦੇ ਹਿਸਾਬ ਨਾਲ ਵੇਖ ਲਓ ਉਹ ਵੀ ਤੋਲ ਕੇ ਪਾਈ ਆ ਕੇ। ਕਿਲੋ 'ਚ ਪਾਈਆ ਦਾ ਨੂਣ ਦਾ ਹਿਸਾਬ ਪੈਂਦਾ ਏ।
ਅੱਛਾ ਅੱਛਾ ਹਾਂ ਇਹ ਵੀ ਠੀਕ ਹੈ।
ਪਾ ਲਓ ਤੇਲ ਅਤੇ ਨਮਕ ਸਹੀ ਹੈ ਨਾ ਅਗਰ ਅਚਾਰ ਤਾਂ ਜਿੰਨਾ ਟਾਈਮ ਮਰਜ਼ੀ ਰੱਖੋ ਇਹਨੂੰ।
ਅੱਛਾ
ਹਾਂ ਤੇਲ ਖੁੱਲਾ ਪੈਣਾ ਚਾਹੀਦਾ ਔਰ ਨਮਕ ਵੀ ਬਈ ਨਮਕ ਤੇਜ਼ ਤਾਂ ਨਹੀਂ ਖਾਧੀ। ਜਾਂਦਾ ਖੈਰ ਪੂਰਾ ਹੋਣਾ ਚਾਹੀਦਾ ਵਿੱਚ।
ਹਾਂ ਮਤਲਬ ਥੋੜ੍ਹਾ ਜਿਹਾ ਜ਼ਿਆਦਾ ਹੀ ਸਹੀ ਲੱਗਦਾ ਕਿਉਂਕਿ ਫਿਰ ਤੇਲ ਤੂਲ ਵੀ ਹੁੰਦਾ ਨਾ ਔਰ ਫਿਰ ਅੰਦਰ ਤੱਸ ਵੀ ਜਾਂਦਾ। ਤੇ ਥੋੜਾ ਜਿਹਾ ਜਿੰਨਾ ਪਾਣਾ ਹੈ ਉਸ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੀ।
ਥੋੜਾ ਜਿਹਾ ਜਿਆਦਾ ਪਾਲੋ ਹਾਂ ਮਸਾਲਾ ਫਿਰ ਕੰਮ ਆਉਂਦਾ ਹੀ ਰਹਿੰਦਾ।
ਹਾਂ ਉਹੀ ਮਸਾਲਾ ਵੀ ਫ ਹਾਂ ਮਸਾਲਾ ਵੀ ਫੇਰ ਚਟਪਟਾ ਵਧੀਆ ਲੱਗਦਾ ਲੱਗਦਾ ਨਾ।
ਹਾਂ ਹਾਂ ਹਾਂ ਚਟਪ ਕਿਉਂਕਿ ਪਰੌਂਠਾ ਬਣਾਓ ਨਾ ਮਸਾਲੇ ਦਾ ਬੜਾ ਸਵਾਦ ਲੱਗਦਾ।
ਹਾਂ ਹਾਂ ਉਹੀ ਹਾਂ ਅਸੀਂ ਵੀ ਬਣਾਦੇ ਹਾਂ ਪਰੌ। ਪਰੌਂਠੇ ਅਚਾਰ ਦੇ ਮਸਾਲੇ ਦੇ।
ਹੂ ਤੇ ਬਸ ਫਿਰ ਬਾਕੀ ਅ ਮਿਰਚਾਂ ਪਾਣੀ ਆਂ ਵੇ ਕਈ। ਕਈ ਨਾ ਵਿੱਚ ਅਸੀਂ ਕਰੇਲੇ ਵੀ ਪਾ ਲੈਂਦੇ ਨੇ ਸੁਕਾ ਕੇ। ਕਰੇਲਿਆਂ ਦਾ ਵੀ ਸਵਾਦ ਲੱਗਦਾ ਹੈ ਵਿੱਚ ਕਈ ਛੋਲੇ ਪਾਉਂਦੇ ਨੇ ਚਿੱਟੇ ਛੋਲੇ
ਹਾਂ ਹਾਂ ਹੁਣ ਤੇ ਉਹ ਵਾਲੀ ਮਿਰਚਾਂ ਵੀ ਆਉਂਦੀ। ਪੀਆ ਨਾ ਲਾਲ ਤੇ ਹਰੀ ਮਿਰਚਾਂ ਆਉਂਦੀਆਂ ਪਈਆ ਉਹਨੂੰ ਵੀ ਅ ਫਿਲ ਕਰ ਕਰਕੇ ਬਣਾਉਂਦੇ ਨੇ ਉਹ ਕਿਵੇਂ ਬਣਾਉਂਦੇ ਹੋ ਤੁਸੀਂ ਕੀ ਕੀ ਪਾਉਂਦੇ ਹੋ ਵਿੱਚ।
ਉਹਦੇ 'ਚ ਤਾਂ ਮੈਂ ਰਾਈ ਤੇ ਸੌਂਫ ਦਾ ਮਸਾਲਾ ਪਾਉਂਦੀ ਹਾਂ।
ਅੱਛਾ।
ਭਰ ਕੇ ਰਾਈ ਸੌਫ ਰੰਗ ਵਾਲੀ ਮਿਰਚ ਥੋੜ੍ਹੀ ਜਿਹੀ ਕਿਉਂਕਿ ਉਹ ਕੌੜੀਆਂ ਨੀ ਹੁੰਦੀਆਂ ਨਾ ਥੋੜ੍ਹੀ ਲਾਲ ਮਿਰਚ ਵੀ ਪਾ ਲਉ। ਤੇ ਬਸ ਉਹਨੂੰ ਹਾਂ। ਤੇਲ ਚ ਭਿਗੋਕ ਤੇਲ ਨਾਲ ਨਾ ਥੋੜ੍ਹਾ ਗਿੱਲਾ ਕਰ ਲੈਂਦੇ ਹਾਂ ਅਸੀਂ ਮਸਾਲਾ। ਫੇਰ ਮਿਰਚਾਂ ਚ ਭਰ ਲਈ ਫਿਰ ਮਿਰਚ ਜਾਂ ਜਦੋਂ ਡੱਬੇ 'ਚ ਪਾ ਲਈਆਂ ਨਾ ਫਿਰ ਉੱਤੇ ਥੋੜ੍ਹਾ ਜਿਹਾ ਤੇਲ ਪਾ ਦਿਉ। ਅਤੇ ਬੜੀਆਂ ਸਆਦ ਲੱਗਦੀਆਂ ਨੇ ਪਾਣੀ ਨਹੀਂ ਹੁੰਦਾ ਉਹ ਧੁੱਪ ਧੁੱਪ ਲਵਾਉਣੀ ਆ ਜ਼ਰੂਰ ਮਿਰਚਾਂ ਨੂੰ
ਧੁੱਪ ਲਗਵਾਉਣੀ ਪੈਂਦੀ। ਧੁੱਪ ਤੇ ਦੇਖੋ ਹਰ ਇੱਕ ਚੀਜ਼ ਨੂੰ ਲਗਵਾਉਣੀ ਪੈਂਦੀ ਹੈ ਜਿਹੜਾ ਮਰਜ਼ੀ ਆਚਾਰ ਪਾਲੋ ਤੁਸੀਂ।
ਮਿਰਚਾਂ ਦਾ ਢਿੱਡ ਫਾੜ ਕੇ ਅਤੇ ਉਹਨੂੰ ਧੁੱਪ ਲਵਾ ਲਉ ਤਾਂ ਕਿ ਅੰਦਰੋਂ ਤੱਕ ਪਾਣੀ ਸੁੱਕ।
ਸੁੱਕ ਜਾਏ ਹਾਂ ਹੁਣ ਤੇ ਧੁੱਪਾ ਵੀ ਬੜੀ ਸੋਹਣੀ ਆਉਂਦੀ।
ਧੁੱਪ ਬੜੀ ਤੇਜ਼।
ਹਾਂ ਤੂੰ ਧੁੱਪ ਵੀ ਸਹੀ ਆ ਚਾਰ ਪਾਉਣ ਵਾਸਤੇ ਆਹੀ ਧੁੱਪ ਚਾਹੀਦੀ ਏ। ਹਾਂ ਤੇ ਨਿੰਬੂ ਦਾ ਅਚਾਰ ਕਿਵੇਂ ਪਾਉਂਦੇ ਹੋ?
ਨਿੰਬੂ ਦਾ ਅਸੀਂ ਖੱਟਾ ਮਿੱਠਾ ਖੱਟਾ ਮਿੱਠਾ ਕਿ ਦੂਸਰਾ।
ਹਾਂ।
ਹਾਂ ਖੱਟਾ ਮਿੱਠਾ ਤੇ ਅਸੀਂ ਅ ਜੇ ਅਚਾਰ ਜਿਸ ਤਰ੍ਹਾਂ ਦੂਸਰਾ ਅਚਾਰ ਪਾਈ ਦਾ ਨਾ ਪਾ ਕੇ ਉਹਨੂੰ ਰੱਖ ਦਿੰਦੇ ਆ। ਪੰਦਰਾਂ ਵੀਹ ਦਿਨ ਤੱਕ।
ਅੱਛਾ ਹਾਂ ਵੈਸੇ ਮੈਂ ਵੇਖਿਆ। ਜਿਹੜਾ ਨਿੰਬੂ ਦਾ ਅ ਚਾਰ ਹੁੰਦਾ ਉਹ ਪੁਰਾਣਾ ਸਵਾਦ ਲੱਗਦਾ
ਹਾਂ ਹਾਂ ਪੁਰਾਣਾ ਸਵਾਦ ਲੱਗਦਾ।
ਪੁਰਾਣਾ ਹੋ ਜਾਂਦਾ ਕਾਲਾ ਪੈ ਜਾਂਦਾ ਬਿਲਕੁਲ ਉਹ ਤੇ ਬਹੁਤ ਸਵਾਦ ਲੱਗਦਾ ਹੈ।
ਸਵਾਦ ਲੱਗਦਾ ਹੈ।
ਪਰ ਮੈਨੂੰ ਇਹ ਨੀ ਸਮਝ ਆਉਂਦਾ ਉਹ ਖ਼ਰਾਬ ਨਹੀਂ ਹੁੰਦਾ ਹੈਂ।
ਹਾਂ ਨਾ ਖਰਾਬ ਖ਼ਰਾਬ ਨਹੀਂ ਹੁੰਦਾ ਉਹ ਨੂਨ ਸਹੀ ਹੋਵੇ ਨਾ ਫਿਰ ਖ਼ਰਾਬ ਨਹੀਂ ਹੁੰਦਾ।
ਹਾਂ ਕਿੰਨੇ ਕਿੰਨੇ ਸਾਲ ਪਿਆ ਰਹਿੰਦਾ ਵਖ
ਹਾਂ ਮੇਰਾ ਵੀ ਕਾਫ਼ੀ ਟਾਈਮ ਦਾ ਪਿਆ ਹੈ ਇਹ
ਹਾਂ ਕਾਲਾ ਪੈ ਗਿਆ ਹੋਣਾ
ਹਾਂ।
ਹਾਂ ਹਹ ਮੈਂ ਵੀ ਆਪਣੇ ਘਰੋਂ ਲਿਆਈ ਸੀ। ਤੇ ਹੁਣ ਤੱਕ ਖ਼ਰਾਬ ਨਹੀਂ ਹੋਇਆ ਉਹ
ਅੱਛਾ ਉਹ ਤੁਹਾਡਾ ਜਿਹੜਾ ਸੁੱਕਾ ਸੁੱਕਾ ਹੁੰਦਾ ਉਹਨੇ ਸੁੱਕਾ ਜਾਂ ਮੁਰੱਬੇ ਆਕਣ
ਸੁੱਕਾ ਸੁੱਕਾ ਹੈ ਬਿਲਕੁਲ
ਸਾਬਤ ਨਿੰਬੂ ਪਾਏ ਹੋਏ ਨੇ ਉਹ
ਕੱਟੇ ਹੋਏ ਨੇ।
ਕੱਟੇ ਹੋਏ ਨੇ ਅ
ਹਾਂ ਹਾਂ।
ਹਮ।
ਹਾਂ ਵੈਸੇ ਤੁਸੀਂ ਤੇ ਬਹੁਤ ਸਵਾਦ ਅਚਾਰ ਪਾਉਂਦੇ ਹੋ, ਮੈਨੂੰ ਤੇ ਮਜ਼ਾ ਆ ਗਿਆ ਰੋਜ਼। ਅਲੱਗ ਅਲੱਗ ਅਚਾਰ ਨਾਲ ਮੈਂ ਰੋਟੀ ਖਾਧੀ ਸੀ। ਤੁਹਾਡੇ ਘਰ, ਹਾਂ।
ਹਮ।
ਹੋਰ ਸੁਣਾਓ ਤੁਸੀਂ ਕਦੋਂ ਲਾਣਾ ਘਰ ਚੱਕਰ।
ਬਸ ਆਵਾਂਗੀ ਮੈਂ ਵੀ ਸੋਚਦੀ ਪਈ ਸੀ। ਤਾਂ ਚੱਕ ਬਈ ਤੁੂੰ ਹਾਂ ਨਹੀਂ ਆਵਾਂਗੀ ਮੈਂ ਜ਼ਰੂਰ ਲਾਵਾਂਗੀ। ਚੱਕਰ।
ਹਾਂ ਬੱਚਿਆਂ ਨੂੰ ਵੀ ਲੈ ਕੇ ਆ ਨਾ। ਛੁੱਟੀ ਤੇ ਮਿਲਦੀ ਹੋਣੀ ਹੈ ਬੱਚਿਆਂ ਨੂੰ।
ਹਾਂ ਸੰਡੇ ਦੀ ਹੁੰਦੀ ਹੈ ਛੁੱਟੀ ਤੇ।
ਹਾਂ ਤੇ ਦਿਹਾੜੀ ਲਾਜਓ ਮੇਰੇ ਵੱਲ।
ਹਾਂ ਠੀਕ ਹੈ ਆਵਾਂਗੇ ਕਿਸੇ ਦਿਨ ਬਣਾਵਾਂਗੇ ਪ੍ਰੋਗਰਾਮ।
ਹਾਂ ਤੇ ਕਿਸੇ ਦਿਨ ਸ਼ੋਪਿੰਗ ਤੇ ਵੀ ਚੱਲੋ ਮੇਰੇ ਨਾਲ।
ਹਾਂ ਚਲੇ ਜਾਵਾਂਗੇ ਜਦੋਂ ਆਵਾਂਗੇ, ਸ਼ਾਮ ਦੇ ਟਾਈਮ ਸ਼ੋਪਿੰਗ ਤੇ ਚਲੇ
ਹਾਂ ਹੁਣ ਤੇ ਕਾਫੀ ਦਿਨ ਹੋ ਗਏ, ਅਸੀਂ ਮਿਲੇ ਵੀ ਨੀ ਹੈਗੇ।
ਹਾਂ ਹਾਂ ਕਾਫੀ ਦਿਨ ਹੋ ਗੇ ਸਹੀ ਗੱਲ ਹੈ।
ਪ੍ਰੀ ਪਲੈਨ ਤੇ ਗੁਰਦੁਆਰੇ ਜਾ ਰਹੇ ਹੋ ਤੁਸੀਂ ਅੱਜ ਕੱਲ।
ਹਾਂ ਗੁਰਦੁਆਰੇ ਬਸ ਸਵੇਰੇ ਹੋ ਆਈਦਾ, ਕਿਸੇ ਟਾਈਮ ਜਾਇਆ ਜਾਏ ਤੇ ਚਲੇ ਜਾਏਦਾ ਨਹੀਂ ਤੇ ਫ਼ਿਰ ਵੀਰਵਾਰ ਦਾ ਹੀ ਹੋ ਗਿਆ ਹੁਣ ਤੇ ਗੁਰਦੁਆਰਾ। ਧੁੱਪ ਬੜੀ ਤੇਜ਼ ਹੁੰਦੀ ਆ ਨਾ, ਸਵੇਰੇ ਲੇਟ ਹੋ ਜਾਂਦੇ ਆ ਕੰਮ ਤੋਂ ਤੇ ਫਿਰ
ਹਾਂ ਹਾਂਜੀ ਹਾਂਜੀ ਚਲੋ ਫੇਰ ਲਾਣਾ ਚੱਕ
ਹਾਂ ਹਾਂ ਠੀਕ ਹੈ ਚਲੋ ਠੀਕ ਹੈ ਸਤਿ ਸ੍ਰੀ ਅਕਾਲ।